ਹਾਂਜੀ ਸ਼ਸੀ ਕਾਲ ਜੀ।
ਸਾਸਰੀ ਕਾਲ ਜੀ ਔਰ ਕਿਵੇਂ ਓ?
ਬਸ, ਵਧੀਆ-ਵਧੀਆ ਆਪ ਸੁਣਾਓ ਹੋਰ ਕਿਵੇਂ ਓ, ਘਰ ਪਰਿਵਾਰ ਸਾਰੇ ਕਿਵੇਂ
ਹਾਂਜੀ ਸਬ ਵਧੀਆ ਜੀ ਵਧੀਆ।
ਹੋਰਜੀ ਕੀ ਕਰ ਰ‌ਏ ਸੀ?
ਬਸ ਕੁੱਝ ਨੀ, ਮੈਂ ਤੇ
ਹਾਂਜੀ
ਮੈਂ ਤੇ ਅੱਜ ਕੱਲ੍ਹ ਇਹ ਵੇਖਦਾ ਸੀ ਨਾ ਸਾਡੇ ਪਿੰਡ ਮਤਲਬ ਨਿੱਕੇ-ਨਿੱਕੇ ਬੱਚੇ ਅੱਜ ਕੱਲ੍ਹ ਮੋਬਾਇਲ ਵੇਖ ਤੇ ਸਾਰਾ-ਸਾਰਾ ਦਿਨ ਤੇ ਉਹਨਾਂ ਦੇ ਅੱਖਾਂ ਦੇ ਚਸ਼ਮ ਚਸ਼ਮਾ ਲੱਗਿਆ ਹੋਇਆ ਹੈ ਵਾ ਤੇ ਮੈਂ ਮਤਲਬ ਉਹਨਾਂ ਦੇ ਮੈਂ ਉਹਨਾਂ ਦੇ ਘਰਦਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਇਹਨੂੰ ਮਤਲਬ ਹਜੇ ਤਾਂ ਇਹ ਨ ਬਹੁਤ ਨਿੱਕਾ ਵਾ ਮਤਲਬ ਚਾਰ ਪੰਜ ਸਾਲ ਦਾ ਬੱਚਾ ਵਾ। ਮੈਂ ਕਿਹਾ ਤੁਸੀਂ ਇਹਨੂੰ ਸਾਰਾ ਦਿਨ ਫੋਨ ਫੜਾ ਕੇ ਰਖਦੇ ਹੋ ਕਿ ਮੈਂ ਕਿਹਾ ਇਹਦੀਆ ਅੱਖਾਂ ਵੀ ਕਿਂਜ ਕਮਜ਼ੋਰ ਹੋ ਗਏ ਨੇ ਮਤਲਬ ਤੁਸੀਂ ਇਹਨੂੰ ਮਤਲਬ ਫੋਨ ਘੱਟ ਦਿਆ ਕਰੋ। ਕਹਿੰਦੇ ਨੀ ਸਾਡਾ ਮੁੰਡਾ ਵਾ ਤੁਹੀ ਕੀ ਲੈਣਾ ਵਾ ਅਸੀੇ ਤਾਂ ਇਹਦੀ ਖੇਡਣ ਦੀ ਉਮਰ ਵ ਮੈਂ ਕਿਹਾ ਤੁਸੀਂ ਇਹਨੂੰ ਕੁਝ ਹੋਰ ਖੇਡਣ ਨੂੰ ਚੀਜ਼ ਦੇ ਦੋ ਖਿਡੋਣੇ ਦੇ ਦੋ।
ਤੇ
ਬਸ ਅੱਜ ਕੱਲ ਲੋਕੀ ਵੀ ਮਤਲਬ ਇਹਨਾ ਧਿਆਨ ਨ ਰੱਖਦੇ ਪਏ ਇਹ ਬੱ
ਬਿਲਕੁਲ -ਬਿਲਕੁਲ ਸਹੀ ਫਰਮ ਤੁਸੀ ਸਹੀ ਕਹਿ ਰਹੇ ਹੋ। ਪਤਾ ਇੱਕ ਸਾਡੇ ਇੱਧਰ ਵੀ ਨਾ ਇੱਕ ਮੈਂ ਮੇਰੇ ਰਿਸ਼ਤੇਦਾਰ ਆਏ ਸੀਗੇ। ਚਾਚੀ ਚਾਚਾ ਵਗੈਰਾ ਆਏ ਸੀਗੇ ਉਹਨਾਂ ਦੇ ਮਤਲਬ ਨਾਲ ਇੱਕ ਦੋ ਬੰਦੇ ਹੋਰ ਸੀ ਉਹ ਦੇ ਨਾ ਜਿਹੜੀ ਚਾਚੀ ਸੀ ਨਾ ਉਹਨਾਂ ਦੀ ਭਰਜਾਈ ਵਗੈਰਾ ਵੀ ਆਏ ਸੀ। ਤੇ ਉਹਨਾਂ ਦੀ ਭਰਜਾਈ ਕੋਲ ਨਾ ਨਿੱਕਾ ਮਤਲਬ ਮੁੰਡਾ ਸੀਗਾ ਪੰਜ ਛੇ ਸਾਲ ਦਾ ਤੇ ਉਹ ਕਿਤੇ ਘੁੰਮਣ ਗਏ ਹੋਣੇ ਨੇ। ਤੇ ਉਥੇ ਰੋ ਰਿਹਾ ਸੀਗਾ ਫੋਨ ਦੇ ਦੋ ਮੈਂ ਦੇਖਿਆ ਸਾਡੇ ਘਰ ਉਹ ਰਹੇ ਨੇ ਇੱਕ ਦੋ ਦਿਨ ਤੇ ਮਤਲਬ ਜਦ ਤੱਕ ਉਹ ਸਾਡੇ ਘਰ ਰਿਹਾ ਰੋਟੀ ਜਦੋਂ ਉਹਨੇ ਖਾਣੀ ਫੋਨ ਲੈ ਲੈਣਾ। ਜਦੋਂ ਉਹਨੇ ਮਤਲਬ ਮਨ ਕਰਨਾ ਉਹਨੇ ਫੋਨ ਚੁਕ ਲੈਣਾ ਤਿੰਨੋ ਟਾਈਮ ਰੋਟੀ ਖਾਣ ਲੱਗਿਆ ਫੋਨ ਦੇਖਦਾ ਸੀਗਾ ਜੇ ਫੋਨ ਨੂੰ ਦੇਖਿਆ ਤਾਂ ਰੋਟੀ ਵੀ ਨਹੀਂ ਖਾਣੀ। ਰੋਟੀ ਏਦਾਂ ਹੀ ਪਈ ਹੈ ਭਾਵੇਂ ਦੋ ਘੰਟੇ ਪਈ ਰਹੇ ਜੇ ਉਹਦੀ ਮੰਮੀ ਫੋਨ ਦੇਏਗੀ। ਉਹਨੂੰ ਰੀਲ ਵਗੈਰਾ ਲਗਾ ਕੇ ਦੇਏਗੀ। ਤੇ ਰੋਟੀ ਖਾਏਗਾ ਇੰਨੀ ਗੰਦੀ ਤੇ ਮੰਮਾ ਨੇ ਪਾਈ ਸੀ ਉਹਨੂੰ ਜੀ-ਜੀ ਇਕ ਤੇ ਫੋਨ ਦੇਖ ਕ ਬੱਚੇ ਦੀ ਅੱਖਾਂ ਨਿਗਾ ਕਮਜ਼ੋਰ ਹੁੰਦੀ-ਹੁੰਦੀ ਹੈ। ਤੇ ਉਮਰ ਤੇ ਹੀ ਫ਼ਰਕ ਪੈਂ ਜਾਂਦਾ ਬੱਚਿਆਂ ਦੀ
ਹਾਂਜੀ ਇੱਥੇ ਬੱਚਿਆਂ ਦੀ ਆਦਤ ਵੀ ਗਲਤ ਮਤਲਬ ਬੱਚੇ ਵੀ ਗਲਤ-ਗਲਤ ਆਦਤ ਪੈਂਦੀ ਹੈ ਬੱਚਿਆਂ ਨੂੰ
ਬਿਲਕੁਲ ਜੋ ਦੇਖਦੇ ਆ ਨਾ ਉਹ
ਜੋ ਦੇਖਦੇ ਆ ਨਾ ਉਹੀ ਸਿੱਖਦੇ ਆ ਫੋਨ ਤੇ
ਹਾਂਜੀ-ਹਾਂਜੀ
ਜੀ ਹੁਣ ਸਾਡੇ ਘਰ ਦੇ ਨਾਲ ਗੁਆਂਢੀ ਹੈਗੇ ਆ। ਉਹਨਾਂ ਦਾ ਇਕਲੌਤਾ ਪੋਤਰਾ ਹੈਗਾ ਆ ਉਹ ਹੈਗਾ ਆ ਦਸ ਸਾਲ ਦਾ
ਉਹ ਹੋਏਗਾ ਤੀਜੀ ਚੌਥੇ ਕਲਾਸ 'ਚ ਹੋਏਗਾ ਉਹ ਤੇ ਅਹ ਮੈਂ ਉਹਨਾਂ ਦਾ ਘਰ ਇੱਕ ਦੋ ਦਿਨ ਗਈ। ਤੇ ਉਹ ਨਾ ਮਤਲਬ ਆਪਣੀ ਮੰਮਾ ਨਾਲ ਤੂੰ ਤੜਾਕ ਕਰਕੇ ਬਹੁਤ ਬੋਲ ਰਿਹਾ ਸੀਗਾ। ਤੂੰ ਫੋਨ ਦੇ ਤੂੰ ਰੋਟੀ ਦੇ ਤੂੰ ਪਾਣੀ ਦੇ ਮੈਂ ਇਹਨੂੰ ਕੀ ਹੋਇਆ ਕੀ ਹੈ। ਕਹਿੰਦੇ ਬਸ ਜੋ ਦੇਖਦਾ ਵੀ ਉਹ ਸਿੱਖਦਾ ਮੈਂ ਮਤਲਬ ਕਹਿੰਦੇ ਫੋਨ ਜ਼ਿਆਦਾ ਦੇਖ ਦੇਖਦਾ ਸਾਨੂੰ ਤੂੰ-ਤੂੰ ਕਰਕੇ ਬੋਲਦਾ ਨਾ ਤੁਸੀਂ ਫੋਨ ਦਿੰਦੇ ਕਿਉ ਓ। ਫੋਨ ਨਾ ਦਊ ਕਹਿੰਦੇ ਹੁਣ ਆਦਤ ਪੈ ਗਈ ਹੈ ਉਹਨੂੰ ਫੋਨ ਨਾ ਦੇਈਏ। ਰੋਣ ਬੈਹ ਜਾਂਦਾ ਰੋਟੀ ਨੀ ਖਾਂਦਾ ਪਾਣੀ ਨੀ ਪੀਂਦਾ ਸਕੂਲ ਨੀ ਜਾਂਦਾ। ਮੈਂ ਹੁਣ ਤੋਂ ਹੀ ਇਹ ਹਾਲਾਤ ਨੇ ਤੇ ਵੱਡਾ ਹੋ ਕੇ ਕੀ ਕਰੇਗਾ।
ਹਾਂਜੀ ਇਹ ਤਾਂ ਹੈ।
ਹੁਣ ਅੱਗੇ ਕੋਲੇਜ ਜਾਏਗਾ ਕੋਲੇਜ 'ਚ ਜਾਏਗਾ ਫਰੈਂਡ ਵਗੈਰਾ ਵੀ ਆਂਦੇ ਨੇ ਕਈ ਵਾਰੀ ਘਰ ਆ ਜਾਂਦੇ ਨੇ।
ਤੇ ਉਹ ਸਾਹਮਣੇ ਤੂੰ ਤੂੰ ਕਰਕੇ ਬੁਲਾ ਕੇ ਤੁਹਾਡੀ ਕੀ ਵੈਲਿਊ ਰਹਿ ਜਾਏਗੀ ਉਹਦੇ ਫਰੈਂਡ ਦੇ ਸਾਹਮਣੇ
ਉਹ ਤੇ ਆ ਫਿਰ ਬੱਚੇ ਨੂੰ ਮਤਲਬ ਵਾ ਪੈ ਜਾਂਦੀਆਂ ਨਾ ਜਿਹੋ ਜਿਹੀ ਹੁਣ ਗੱਲਾਂ ਕਰਦਾ ਬਾਅਦ ਚ ਤਾਂ ਫਿਰ ਉਹ ਮਤਲਬ ਉਹਨਾਂ ਦੀ ਕਦਰਤ ਵੀ ਨੀ ਰੈਣੀ ਹੋਣੀ
ਬਿਲਕੁਲ ਜੀ ਬਿਲਕੁਲ ਸਾਲਾ ਭੈਣ ਜੀ ਬੋਲਦਾ ਆ ਜਾਦਾ ਮਤਲਬ ਔਨੂੰ ਫਰਕ ਨੀ ਪੈਂਦਾ ਵੀ ਮੇਰਾ ਭੈਣ ਹੈ ਯਾ ਮੇਰਾ ਭਰਾ ਹੈ। ਏਹ ਮੇਰੇ ਚ ਕੋਈ ਚਾਚੀ ਹੈ, ਕੋਈ ਤਾਈ ਹੈ ਕੋਈ ਫ਼ਰਕ ਨੀ ਪੈਂਦਾ ਕਿ ਮੇਰੀ ਮਾਸੀ ਭੂਆ ਹੈਗੀਆਂ ਨੇ। ਉਨੇ ਏਦਾਂ ਹੀ ਬੋਲਣਾ ਆ ਉਹਦੀ ਮੰਮਾ ਨੇ ਪੈਲੇ ਬੌਤ ਚੜ੍ਹਾਇਆ ਨਾ ਸੇਰ ਤੇ। ਦੱਸ ਸਾਲ ਦੇ ਨੂੰ ਫੋਨ ਦੇ ਵੇਖਕੇ ਦੇ ਦੇ ਕੇ ਦੇ ਦੇ ਕੇ ਤੇ ਹੁਣ ਉਹ ਇਦਾਂ ਦਾ ਹੀ ਹੋ ਗਿਆ ਆ।
ਹਾਂਜੀ ਤੇ ਬਾਦ ਚ ਬੱਚੇ ਨੂੰ ਗਲਤ ਆਦਤਾ ਪੈ ਜਾਂਦੀਆਂ ਫਿਰ ਓਹਨੂੰ ਸਮਝਾਣ ਵਾਲਾ ਵੀ ਕੋਈ ਨੀ ਹੁੰਦਾ। ਕਿ ਉ ਮਤਲਬ ਜੇ ਔਨੂੰ ਸਮਝਾਵਾਂਗੇ ਤਾਂ ਮਤਲਬ ਓਹ ਗਾਲਾ ਕੱਢੂਗਾ ਅੱਗੋ। ਫਿਰ ਮਤਲਬ ਓਹ ਸੁਣ ਓਹ ਅੱਗੋਂ ਸੁਣ ਸੁਣਦਾ ਵੀ ਨੀ ਕਿਸੇ ਦੀ ਫਿਰ।
ਪੀਜੀ ਔ ਤਾਂ ਹੈ ਹੀ ਹੈ, ਮੈਂ ਉਹਦੀ ਮੰਮਾ ਨੂੰ ਕਹੀ ਮੰਮਾ ਪੈਲਾ ਮੰਨਦੇ ਨੀ ਤੇ ਹੁਣ ਔਦੀ ਮੰਮਾ ਕੈੰਦੇ ਹੈ, ਕਿ ਤੁਸੀਂ ਠੀਕ ਕਿਹਾ ਸੀ ਮੈਂ ਕਿਹਾ ਹੁਣ ਤੇ ਕੁਛ ਹੋ ਹੀ ਨੀ ਸਕਦਾ। ਮੈਂ ਹੁਣ ਤੇ ਤੁਸੀਂ ਜਿੰਨਾ ਮਰਜ਼ੀ ਕਰ ਲੋ ਔ ਕਹੇਗਾ ਮੈਂ ਤੇ ਲੈਣਾ ਹੀ ਲੈਣਾ ਹੈ।
ਹਾਂਜੀ ਕਿਉਂਕਿ ਬਾਅਦ ਚ ਬੱਚੇ ਦਾ ਡਰ ਖ਼ਤਮ ਹੋ ਜਾਂਦਾ ਵਾ ਮਤਲਬ ਉੱਪਰ ਸਿਸਟਰ ਨੇ ਉਤੋਂ ਡਰ ਕੇ ਆ ਜਾਣਾ
ਟਿਗਲੂ ਉਹਦੇ ਪਾਪਾ ਨੇ ਵੀ ਸੇਮ ਇਦਾਂ ਹੀ ਕਰਦੇ ਜੇ ਪਾਪਾ ਨੇ ਉਸ ਜਿਹੜ ਚੀਜ਼ ਤੇ ਉਹਨੇ ਹੱਥ ਰੱਖਣਾ ਭਾਵੇਂ ਉਹਦੇ ਮਤਲਬ ਦੀ ਹੋਏ ਨਾ ਹੋਏ ਲੈ ਬੇਟੇ ਲੈ ਐ ਵੀ ਲੈ ਲੈ ਐ ਵੀ ਲੈ ਲੈ ਪਰ ਬੱਚੇ ਥੋੜਾ ਸਟ੍ਰਗਲ ਸਿਖਾਓ ਥੋੜੀ ਮਿਹਨਤ ਸਿਖਾਓਗੀ ਕਿਵੇਂ ਚੀਜ਼ ਲਿੱਤੀ ਵੀ ਹੈ ਕਮਾਈ ਕਰਕੇ
ਹਾਂਜੀ ਤਾਂ ਹੀ ਉਹਨੂੰ ਪਤਾ ਲੱਗਣਾ ਵਾ ਕਿ ਇਹਦੀ ਇੰਪੋਰਟੈਂਸ ਕੀ ਹੁੰਦੀ ਹੈ ਮਤਲਬ ਉਹਨੂੰ ਖਰਾਬ ਕਰਨ ਤੋਂ ਪਹਿਲਾਂ ਸੋਚ ਸੋਚੇ ਗਾ ਤੋੜਨ ਤੋਂ ਪਹਿਲਾਂ ਸੋਚੇ ਗਾ ਵੀ ਹਾਂ। ਇਹ ਕਿੰਨੀ ਮਤਲਬ ਕਿੰਨ ਅਸੀਂ ਕਿਵੇਂ ਲਈ ਸੀ ਇਹ ਮਤਲਬ ਕਿਵੇਂ ਮਿਹਨਤ ਕਰਕੇ ਲਈ ਹੈ ਅਸੀਂ
ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਬੋਲਿਆ ਸੀਗਾ ਹਣ ਬੋਲਦੇ ਮੈਂ ਹੁਣ ਤੇ ਕੁਛ ਹੋ ਨੀ ਸਕਦਾ ਮੈਂ ਹੁਣ ਹੌਲੇ ਹੌਲੇ ਸੰਭਾਲੋ ਹਲਕਾ-ਹਲਕਾ ਫੋਨ ਘੱਟ ਕਰੋ ਬਜ਼ਾਰ ਲੈ ਕੇ ਜਾਓ ਘੁਮਾਓ। ਥੋੜਾ ਫੋਨ ਦਾ ਟਾਈਮ ਘੱਟ ਕਰੋ ਤਾਂ ਕਰਕੇ ਹਟੇਗਾ ਤੇ ਹੁਣ ਨੀ ਹਟੇਗਾ ਹੈ ਫੋਨ ਦੇ ਉੱਤੋਂ।
ਬਿਲਕੁਲ ਜੀ ਬਿਲਕੁਲ।
ਪਾਪ ਹੁੰਦੇ ਨੇ ਜੋ ਕੈੰਦੇ ਐ ਬੇਟੇ ਤੂੰ ਅੱਧਾ ਘੰਟਾ ਪੜ੍ਹਾਈ ਕਰ ਫਿਰ ਅੱਧਾ ਘੰਟਾ ਫੋਨ ਦੇਖੀ। ਓਹ ਪੜ੍ਹਾਈ ਨੀ ਕਰਦਾ ਉਹ ਸਿਰਫ ਸੂਈਆਂ ਦੇਖਦਾ। ਕਦੋਂ ਅੱਧਾ ਘੰਟਾ ਹੋਏ ਤੇ ਮੈਂ ਕਾਪੀ ਬੰਦ ਕਰਦਾ ਮੈਂ ਫੋਨ ਚਲਾਵਾਂ। ਉਹ ਐਹ ਚੀਜ਼ ਵੇਖਦਾ ਆ ਤੇ ਸਾਨੂੰ ਐ ਕਰਨਾ ਵੀ ਨੀ ਚਾਹੀਦਾ ਕਿ ਅਸੀੇ ਅਪਣੇ ਬੇਟੇ ਨੂੰ ਕਈਏ ਦੇਖੋ ਅੱਧਾ ਘੰਟਾ ਇੱਕ ਅੱਧਾ ਓਹਨੂੰ ਫੋਨ ਦਾ ਲਾਲਾਚ ਛੜੋਈ ਹੀ ਨਾ ਕਿਸੀ ਵੀ ਕੀਮਤ ਤੇ।
ਫੋਨ ਤਾਂ ਬੌਤ ਘੱਟ ਚਲਾਣਾ ਚਾਹੀਦੇ ਬੱਚਿਆਂ ਨੂੰ ਮਤਲਬ ਦੂਜੇ ਬੱਚੇ ਫੋਨ ਚਲਾਵਾਂਗੇ ਤਾਂ ਮਤਲਬ ਉਹਨਾ ਨੂੰ ਪੜ੍ਹਨ ਦਾ ਵੀ ਟਾਈਮ ਨੀ ਰੈਣਾ ਮਤਲਬ ਅੱਜ-ਕੱਲ ਓਹੀ ਹੈ ਨਾ ਕਿ ਬੱ ਜਬ ਫੋਨ ਚਲਾਣ ਨੂੰ ਬੈਠਿਆ ਤੇ ਟਾਈਮ ਦਾ ਵੀ ਨੀ ਪਤਾ ਲੱਗਣਾ ਵਾ ਕਿ ਘੰਟਾ ਕਿਵੇਂ ਬੀਤ ਗਿਆ ਵਾ।
ਸਗੋ ਔਨੂੰ ਫੋਨ ਦਾ ਲਾਲਚ ਦਓ ਹੀ ਨਾ ਕੋਈ ਵੀ ਕੰਮ ਕਰ ਆਹ ਨਾ ਕਹੋ ਕਿ ਤੈਨੂੰ ਫੋਨ ਦਵਾਂਗੇ ਇਹਦੇ ਬਦਲੇ।
ਹੈ ਹੋ ਜਾਂਦਾ ਉਨਾਂ ਨੂੰ ਕਹੀਏ ਤੂੰ ਹੈ ਬੇਟੇ ਦਾ ਕੰਮ ਕਰ ਫੋਨ ਚਲਾਲੀ ਅੱਧਾ ਘੰਟਾ ਤੂੰ ਹੈ ਕੰਮ ਕਰ ਲੈ ਬਾਅਦ ਚ ਅੱਧਾ ਘੰਟਾ ਫੋਨ ਚਲਾ ਲਈ। ਤੇ ਜਲਦੀ ਕਰਦਾ ਉਹਨੂੰ ਫੋਨ ਦਾ ਲਾਲਚ ਦਓ ਹੀ ਨਾ ਔਨੂੰ, ਹੋਰ ਕੁਝ ਚੀਜ਼ਾਂ ਸਿਖਾਓ ਨਾ ਗੇਮ ਇਤਨੀ ਸਾਰੀ ਹੈਗੇ ਹੈ ਇੰਡੋਰ ਗੇਮ। ਦੇਖੋ ਲੂਡੋ ਹੈ ਚੇਜ ਨਾਲ ਦਿਮਾਗ ਤੇਜ ਹੁੰਦਾ। ਲੂਡੋ ਲੂਡੋ ਹੈ, ਚੇਜ਼ ਹੈ, ਕੈਰਮ ਬੋਟ ਹੈ। ਕਿੰਤਨੇ ਗੇਮ ਹੈਗੇ ਆ ਘਰ ਖੇਡਣ ਲਈ। ਗੇਮ ਖੜਾਓ ਓਨੂੰ ਗੇਮ ਚ ਦਿਖਾਓ ਉਹਨੂੰ ਖਿਲੋਣੇ ਦਓ ਓਨੂੰ ਖੇਡਣ ਲਈ।
ਹਾਂਜੀ ਹਾਂਜੀ, ਏ ਤਾਂ ਹੈ।
ਜੀ ਪਰ ਓਹੀ ਹੈ ਨਾ ਮਾਵਾਂ ਆਪ ਚਲਾਂਦੀ ਫੋਨ । ਤੈਨੂੰ ਬਿਠਾਣੀ ਆ ਫੋਨ ਚਲਾ ਲੈ ਤੂੰ ਵੀ ਚਲਾ ਲੈ ਘਰ।
ਹਾਂਜੀ, ਓਹੀ ਏ ਨਾ ਮਤਲਬ ਬੱਚੇ ਮਤਲਬ ਪੇਰੈਂਟ ਵੀ ਓਹੀ ਹੈ ਬਈ ਹਾ ਸਾਨੂੰ ਵੀ ਤੰਗ ਨਾ ਹੋਣਾ ਪਵੇਗਾ, ਬੱਚੇ ਨੂੰ ਫੜੋ ਫੋਨ ਫੜਾ ਦਿੰਦੇ ਆ ਬੀ ਆਵਦ ਆਵੇਖ। ਕਲੇ ਕਾਰਟੂਨ ਵੇਖ ਲਏ। ਯਾ ਔਦੈ ਕੁਝ ਵੀਡੀਓ ਵੇਖ ਲੈ ਯਾ ਫੋਨ ਚ ਗੇਮ ਖੇਡ ਲੈ।
ਕੁਲ ਬਿਲਕੁਲ ਔ ਤਾਂ ਹੈ ਈ ਏ ਪਤਾ ਪੈਲੇ ਜੇੜੇ ਬੱਚੇ ਹੁੰਦੇ ਸੀ ਨਾ ਸਯਾਲ ਸਾਲ ਦੇ ਬੱਚੇ ਤੁਰਨ ਲੱਗ ਜਾਂਦੇ ਸੀਗੇ, ਹੁਣ ਤੁਸੀਂ ਦੇਖੋਗੇ ਡੇਢ-ਡੇਢ ਸਾਲ ਦੇ ਬੱਚੇ ਤੁਰਦੇ ਨੇ। ਮਾਵਾਂ ਮਾਲਿਸ਼ ਹੀ ਨੀ ਕਰ ਰਹਿਆਂ ਪਹਿਲਾਂ ਮਾਵਾਂ ਨੇ ਜਦੋਂ ਵੀ ਦੇਖਣਾ ਟਾਈਮ ਲੱਗਣਾ ਮਾਲਿਸ਼ ਕਰ ਦੇਣੀ ਬੱਚਿਆਂ ਦੀ। ਦਿਨ 'ਚ ਪੰਜ। ਤਿੰਨ ਵਾਰੀ ਮਾਲਿਸ਼ ਕਰ ਰਹੀ ਹੈ। ਤਿੰਨ ਵਾਰੀ ਅੱਜਕੱਲ ਮਾਵਾਂ ਮਾਲਿਸ਼ ਹੀ ਨਹੀਂ ਕਰ ਰਹੀਆਂ ਤੇ ਬੱਚਾ ਆਪਣੇ ਆਪ ਹੀ ਤੁਰਨਾ ਡੇਢ ਸਾਲ ਬਾਅਦ ਸਿੱਖਦਾ ਆ ਹੌਲੇ ਹੌਲੇ। ਤੇ ਉਹ ਵੀ।
ਹਾਂਜੀ ਹਾਂਜੀ ਇਹ ਤਾਂ ਹੈ ਮਤਲਬ ਅੱਜ ਕੱਲ੍ਹ ਥੋੜ੍ਹਾ ਜਿਹਾ ਉਹ ਚੀਜ਼ ਦਾ ਫ਼ਰਕ ਤਾਂ ਪੈਂਦਾ ਹੀ ਹੈ।
ਬਿਲਕੁਲ। ਬਹੁਤ ਫ਼ਰਕ ਪੈ ਗਿਆ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਫੋਨ ਦਾ ਬਹੁਤ ਉਹ ਪੈ ਗਿਆ ਆ। ਕਿ ਉਹਦੇ ਨਾਂ ਇੱਕ ਤਰੀਕੇ ਦਾ ਬਹੁਤ ਜ਼ਿਆਦਾ ਲਗਾਵ ਹੋ ਚੁੱਕਿਆ ਫੋਨ ਨਾਲ਼।
ਹੂੰ।
ਕੁਛਵੀ ਛੱਡਦੇਣ ਗੇਆ ਫੋਨ ਛਡਣਗੇ। ਸਹੀ ਕੈੰਦੇ ਐ ਕਮ ਸੇ ਕਮ ਬੰਦਾ ਅਪਣਾ ਫੋਨ ਬੌਤ ਤੋ ਘੱਟ ਤੋਂ ਘੱਟ ਯੂਸ ਕਰੇ ਸਿਰਫ ਫੋਨ ਕੋਲ ਲਈ ਯੂਸ ਕਰੇ। ਯਾ ਕਿਸੀ ਕੰਮ ਲਈ ਉਸ ਕੀ ਜੈਦਾ ਫੋਨ ਯੂਸ ਕਰੇ ਈ ਨਾ। ਕਿਉਂਕਿ ਅਪ ਅਸੀਂ ਯੂਜ ਕਰਾਂਗੇ ਸਾਨੂੰ ਦੇਖਐ ਕੇੜਾ ਬੱਚਾ ਯੂਸ ਕਰੇਗਾ। ਜੇ ਬੱਚਾ ਯੂਸ ਕਰਨ ਲੱਗ ਗਿਆ, ਹੁਣ ਲਾਲਚ ਪੈ ਗਿਆ ਫੇਰ ਓਹ ਫੋਨ ਛੱਡੇ ਗਾ ਹੀ ਨਹੀਂ।
ਹਾਂਜੀ, ਹਾਂਜੀ।
ਤੇ ਤਾਂ ਕਰਕੇ ਜੇ ਅਸੀਂ ਨੀ ਚਲਾਵਾਂਗੇ ਸਾਡਾ ਬੱਚਾ ਕਿੱਥੋਂ ਚਲਾਏਗਾ? ਓਹੀ ਨਾ, ਜੋ ਮਾਂ-ਪਿਓ ਕਾਮ ਕੰਦੇ ਓਹ ਬੱ ਬੱਚਾ ਕਿੱਥੋਂ ਕਰੇਗਾ?
ਜੇ ਬੱਚਾ ਵੇਖਦਾ ਵਾ ਓਹੀ ਸਿੱਖਦਾ ਵਾ।
ਬਿਲਕੁਲ-ਬਿਲਕੁਲ।
ਹੁਣ ਦੇਖਲੋ ਕਿ ਸਾਡੇ ਮਾਪੇ ਵੀ ਸਾਰਾ ਤੋਂ ਸਾਰਾ ਦਿਨ ਫੋਨ ਚਲਾਉਂਦੇ ਆ ਤੇ ਅਸੀਂ ਵੀ ਚਲਾ ਲੈਂਦੇ ਹਾਂ।
ਜੀ ਜੀ ਬਸ ਸਾਰੀ ਗੱਲ ਇਹੀ ਹੈ ਨਾ। ਜੋ ਬੱਚਾ ਦੇਖੇਗਾ ਉਹੀ ਕਰੇਗਾ ਹੁਣ ਅਸੀਂ ਜਦ ਅਸੀਂ ਨਹੀਂ ਚਲਾਵਾਂਗੇ ਤੇ। ਅੱਛਾ ਬੱਚਾ ਕਿੱਥੋਂ ਚਲਾਏਗਾ।
ਹਾਂਜੀ।
ਹਾਂਜੀ ਉਸ। ਸੁਣਾਓ ਤੁਹਾਡੇ ਕੀ ਰਹੈ ਇਹਦੇ ਵਿੱਚ ਫੋਨ ਬੱਚੇ ਨੂੰ ਕਿੰਨਾ ਟਾਈਮ ਦੇਣਾ ਚਾਹੀਦਾ ਆ ਦਿਨ ਵਿੱਚ।
ਉਹੀ ਹੈ ਮੈਮ ਜੇ ਕੋਈ ਜ਼ਰੂਰ ਹੋਵੇ ਮਤਲਬ ਜੇ ਫੋਨ ਕੁੱਝ ਮਤਲਬ ਫ਼ੋਨ ਫਾਨ। ਕਰਨਾ ਹੋਵੇ ਕਿਸੇ ਨੂੰ ਜਾਂ। ਜੋ ਵਟਸਐਪ ਵਟਸੁਐਪ ਮੈਸੇਜ ਕਿਸੇ ਨੂੰ ਕਰਨਾ ਹੋਵੇ ਤਾਂ ਚਲਾਉਣਾ ਚਾਹੀਦਾ ਵਾ। ਤੇ ਘੱਟੋ ਘੱਟ ਮਤਲਬ ਜੋ ਕੋਈ ਕੰਮ ਵਗੈਰਾ ਹੋਵੇ ਤਾਂ ਫਿਰ।
ਬਿਲਕੁਲ ਬਿਲਕੁਲ ਉਹ ਤਾਂ ਹੈ ਹੀ ਹੈ ਫ਼ੋਨ ਦੇ ਫਾਇਦੇ ਹੀ ਬੜੇ ਹੈ। ਜਿਵੇਂ ਆਪਾਂ ਦੇਖੋ ਨਾ ਅੱਜ ਕੱਲ੍ਹ ਦੁੱਖ ਸੁੱਖ ਹੋਵੇ ਕਿਸੇ ਨੂੰ ਫ਼ੋਨ ਕਰ। ਸਕਦੇ ਹਾਂ। ਇਕਦਮ ਹਨਾ ਹਾਲ ਚਾਲ ਪੁੱਛ ਸਕਦੇ ਹਾਂ। ਵੀਡੀਓ ਕਾਲ ਕਰਕੇ। ਆਮਣੇ ਸਾਹਮਣੇ ਦੇਖ ਸਕਦੇ ਹਾਂ। ਤਾਂ ਵੀ ਬੜਾ ਫਰਕ ਪੈੈਂਦਾ ਆ। ਜਿਵੇਂ ਹੁਣ ਦੇਖਲਓ ਜਿਵੇਂ ਬੰਦੇ ਦੂਰ ਹੈ। ਕਿਸੇ ਨੇ ਆਪਣੀ ਮਤਲਬ। ਬੇਟਾ ਬਾਹਰ ਭੇਜਿਆ ਦਾ ਆ ਹੁਣ ਮਿਲਣ ਤੋਂ ਮਿਲ ਤੇ ਮਿਲ ਸਕਦੇ ਨੀ। ਉਹ ਵੀਡੀਓ ਕੋਲ ਜਰੀਏ ਮਿਲ਼। ਸਕਦੇ ਹੈ। ਕੋਲਾਂ ਤੇ ਮਿਲ ਸਕਦੇ ਹੈ। ਪਹਿਲਾਂ ਇਹ ਵੀ ਨਹੀਂ ਸੀ ਹੁੰਦਾ। ਹੁਣ ਅੱਗੇ ਚਿੱਠੀਆਂ ਚੁਠੀਆ। ਪਾਉਂਦੇ ਸਨ ਉਹ ਦੋ ਮਹੀਨੇ ਬਾਅਦ ਮਿਲਣੀ ਢਾਈ ਮਹੀਨੇ ਬਾਅਦ ਮਿਲਣੀ। ਫੇਰ ਜਵਾਬ ਲਿਖ ਕੇ ਭੇਜਣਾ ਉਹ ਵੀ ਦੋ ਢਾਈ ਮਹੀਨੇ ਬਾਅਦ ਮਿਲਣਾ।
ਹਾਂਜੀ ਹਾਂਜੀ।
ਅੱਜ ਕੱਲ੍ਹ ਤੇ ਮੈਸਜ ਵੇਖੋ ਵਟਸਐਪ ਤੇ ਘੰਟੇ ਬਾਅਦ ਵੀ ਸੀਨ ਹੋ ਹੀ ਜਾਂਦਾ ਹੈ। ਜਦੋਂ ਨੈੱਟ ਖੋਲਿਆ ਗਿਆ ਪਹਿਲਾਂ ਸੀਨ ਹੋਏਗਾ।
ਹਾਂਜੀ ਹਾਂਜੀ ਇਹ ਤਾਂ ਹੈ ਕਿ ਅੱਜ ਕੱਲ੍ਹ ਤਾਂ ਆਮ ਬਹੁਤ ਚੀਜ਼ਾਂ ਬਦਲ ਗਈਆਂ ਨੇ ਪਹਿਲਾਂ ਤੋਂ।
ਬਿਲਕੁਲ ਬਿਲਕੁਲ ਉਹ ਤਾਂ ਹੈ ਹੀ। ਤਾਂ ਕਰਕੇ ਫੋਨ ਦੇ ਫ਼ਾਇਦੇ ਵੀ ਬੜੇ ਆ ਨੁਕਸਾਨ ਵੀ ਬੜੇ ਆ। ਬੱਚਿਆਂ ਨੂੰ ਦਿੳ ਹਾਂਜੀ।
ਉਹੀ ਹੈ ਮਤਲਬ ਜਦੋਂ ਤੋਂ ਬੱਚੇ ਜਿਵੇਂ। ਬੱਚਾ ਮਤਲਬ ਹੋਸਟਲ ਦੇ ਵਿੱਚ ਜਾਵੇ ਉਹਦਾ ਫਾਇਦਾ ਵੀ ਹੈ ਮਤਲਬ ਅਸੀਂ ਬੱਚੇ ਨੂੰ ਪੁੱਛ ਵੀ ਸਕਦੇ ਹਾਂ ਵੀ ਤੁਸੀਂ ਖਾਣਾ ਖੁਣਾ ਖਾਇਆ ਮਤਲਬ। ਠੀਕ ਠਾਕ ਦਿਓ ਨਹੀਂ ਉਹ ਉਹਨਾਂ ਵਾਸਤੇ ਤਾਂ ਸਹੀ ਹੈਗਾ।
ਬਿਲਕੁਲ- ਬਿਲਕੁਲ ਨੁਕਸਾਨ ਵੀ ਇਹ ਕਿ ਬੱਚੇ ਨੂੰ ਆਪ ਜਾਕਰ ਲੋਕੀ ਨਾ ਮਾਂ ਬਾਪ ਫੋਨ ਦੇਣ ਲੱਗ ਗਏ ਹੈ ਆਪਣੀ ਸੁਵਿਧਾ ਲਈ ਫੋਨ ਦੇਣ ਲੱਗ ਗਏ ਹੈ ਕਿ ਅਸੀਂ ਇਹ ਕੰਮ ਕਰਨਾਗੇ ਅਸੀਂ ਫੋਨ ਚਲਾ ਲੋ ਸਫ਼ਾਈ ਕਰ ਤੂੰ ਫੋਨ ਦੇਖ ਲ
ਹਾਂਜੀ- ਹਾਂਜੀ
ਹਾਂਜੀ ਬੱਚੇ ਨੂੰ ਫੋਨ ਦਿਓ ਦੱਸ ਮਿੰਟ ਵਾਸਤੇ ਬਸ ਉਹੂੰ ਟਾਈਮ ਦਿਖਾਦਾ ਬੇਟਾ ਦੇਖ ਤਿੰਨ ਤੇ ਸੂਈ ਆਈਏ ਚਾਰ ਤੇ ਆਏਈ ਤੇ ਮੈਂ ਲੈ ਲਵਾਂਗੀ ਬਸ ਫੋਨ ਓਨਾ ਕੋਲੋ ਖੋ ਵੀ ਨਾ ਚਲੋ ਜੀ ਠੀਕ ਅਸੀਂ ਬਾਅਦ ਚ ਕਾਲ ਕਰਦੇ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ